ਹਾਂ,
ਸਤਿ ਸ੍ਰੀ ਅਕਾਲ ਵੀਰ ਜੀ, ਹਹ ਹਾਂਜੀ-ਹਾਂਜੀ ਵਧੀਆ, ਤੁਸੀਂ ਸੁਣਾਓ ਤੁਸੀਂ ਕਿੱਦਾਂ?
ਵਧੀਆ ਫਸ ਕਲਾਸ ਮਹਾਰਾਜ ਦੀ ਕਿਰ
ਹਾਂਜੀ-ਹਾਂਜੀ ਕਿਰਪਾ ਹੋਣੀ ਚਾਹੀਦੀ ਮਹਾਰਾਜ ਦੀ,
ਹੋਰ,
ਹ
ਹੈ ਬਸ ਕੁਛ ਨੀ ਫਰੀ ਬੈਠੇ ਦੇ ਆ।
ਅੱਛਾ ਜੀ ਫਰੀ ਚ ਕੀ ਕਰਨ ਡੇ ਔ ਹੁਣ,
ਫਰੀ ਚ ਪਹਿਲੇ ਖੜਾ ਸੀ ਹੁਣ, ਨਹੀਂ ਪਹਿਲੇ ਖੜਾ ਸੀ ਹੁਣ ਬਹਿ ਗਿਆ ਥਾ ਗਿਆ ਖੜਾ-ਖੜਾ ਹੋ ਕੇ,
ਚਲੋ ਕੋਈ ਨਾ ਜਿਆਦਾ ਕਸ਼ਟ ਨਾ ਕਰਿਆ ਕਰੋ ਨਾ ਬਹਿ ਜੋ ਹੁਣ ਹੋਰ ਹਾਂ ਇਹ ਵੀ ਹੈਗੀ ਐਂ।
ਸਰੀਰ ਨਾਲ ਜਿੰਨੀ ਜਿੰਨੀ ਜਾਨ ਮਾਰੀ ਕਰੋਗੇ ਓਨੀ ਥੱਕ
ਹੋਰ ਕੀ ਹੋਰ ਘਰ ਸਭ ਕਿਦਾਂ। ਮਾਰ ਦੇਣੇ ਮਜੇ ਪੁਰੇ ਮਾਰੇ ਦੇ ਨੇ ਮਜੇ ਬਾਬੇ ਦੀ ਕਿਰਪਾ ਤੇ ਝੂਠੇ
ਮਹਾਰਾਜ ਕਿਰਪਾ ਕਰੀ ਜਾ ਰਹੇ ਨੇ ਮਜ਼ੇ ਲੈਈ ਜਾ ਰਹੇ ਆ।
ਆਉਣੇ ਹੀ ਚਾਹੀਦਾ ਸਾਰਿਆਂ ਤੇ ਆਉਣ ਕਿਰਪਾ
ਸਾਰੇ ਤਗਣੀ ਦੇਖੋ ਕੋਈ ਤੇ ਰੱਬ ਕੋਈ ਕਿਸੇ ਕੋਈ ਮੰਨੇ ਜਾਂ ਨਾ ਮੰਨੇ ਰੱਬ ਨੇ ਸਭ ਨੂੰ ਸ ਹਾ ਤੇ ਕਿਰਪਾ ਰਹਿੰਦੇ ਕੋਈ ਰੱਬ ਨੂੰ ਗਾਲਾ ਵੀ ਦਿੰਦਾ ਰੋਟੀ
ਮਿਲਦੀ,
ਉਹ ਦਾਣਾ ਪਾਣੀ ਉਹਨੇ ਲਿਖਿਆ-ਲਿਖਿਆ ਅੱਛਾ ਇੱਕ ਗੱਲ ਤਾਂ ਦੱਸੋ, ਸੋਸ਼ਲ ਮੀਡੀਆ ਚਲਾ ਰਹੇ ਹੋ ਪਲੇੈਟਫਾਰਮ ਵਗੈਰਾ, ਬਕਸੀ ਕੰਮ ਆ ਜਾਣੀ ਹੈ ਹੈਲੋ, ਹੈਲੋ, ਮੈਂ ਕਿਹਾ ਸੋਸ਼ਲ ਮੀਡੀਆ ਯੂਜ ਕਰ ਰਹੇ‌ ਹੋ, ਜੀ। ਹੈਲੋ, ਹਾਂਜੀ-ਹਾਂਜੀ। ਮੈਂ ਕਹਿਣ ਡਹਾ ਕਿ ਸੋਸ਼ਲ ਮੀ, ਮੈਂ ਕਹਿ ਰਿਹਾ ਸੋਸ਼ਲ ਮੀਡੀਆ ਦਾ ਯੂਜ ਕਰ ਰਹੇ ਹੋ ਤੁਸੀਂ
ਹਾਂ ਹਾਂ ਅੱਜ-ਕੱਲ। ਸਾਰੇ ਸੋਸ਼ਲ ਮੀਡੀਆ ਤੇ ਯੂਜ ਕਰਦੇ ਪਏ ਨੇ
ਦੇਖ ਦੇਖੋ ਮੈਂ ਵੀ ਘੱਟ ਹੀ ਕਰਨਾ ਇੰਨਾ ਨੀ ਕਰਦਾ ਜਿਸ ਹਿਸਾਬ ਨਾਲ, ਜਿਵੇਂ ਅੱਜ ਕੱਲ ਚਲਦੇ ਨੇ ਮੰਨ ਲਓ ਜਿਵੇਂ ਮੋਦੀ ਮੀਡੀਆ ਹੈਗੀ ਹੈ ਉੱਧਰ ਸਧ ਕੁਛ ਹੋਰ ਨੇ ਦਿਖਾਦੇ ਕੁਛ ਹੋਰ ਨੇ, ਸਹੀ ਸਹੀ ਗੱਲ ਨੀ ਹੈ ਉਹ ਫੇਰ ਗਲਤ ਹੈਗਾ ਹੁਣ ਜਿਹੜੇ ਅੱਜ ਕੱਲ੍ਹ ਦੇ ਬੰਦੇ ਯੂਜ ਕਰਦੇ ਪਏ ਨਾ ਉਹ ਸੱਚ ਦੱਸਦੇ ਪਏ। ਇਹਨੇ ਮੇਰੇ ਨਾਲ ਐਵੇਂ ਕੀਤਾ ਉਹ ਨਾਲ ਹੀ ਵੀਡੀਓ ਅਪਲੋਡ ਕਰ ਦਿੰਦੇ ਨੇ
ਹਾਂਜੀ ਸੋਸ਼ਲ ਮੀਡੀਆ ਬਾਕੀ ਸੱਚਾਈ ਇੱਕਦਮ ਸਾਹਣੇ ਵੀ ਆਏਗੀ।
ਸਾਮਣੇ ਕਿਉਂਕਿ ਜੋ ਹਮੇਸ਼ਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀਡੀਓ ਤੇ ਐਡਿਟਿੰਗ ਵੀ ਹੋ ਜਾਂਦੀ ਹੈ ਉਹ ਚਾਹੇ ਗੱਲ ਕੋਈ ਹੋਰ ਕਰਦਾਇਏ ਆਪਣੀ ਬੋਈ ਚਲਾ ਕੇ ਕਰ ਦਿੰਦੇ ਨੇ ਗੱਲਾਂ ਬੋਲਣਾ ਚਾਲੂ ਹੋ ਜਾਂਦਾ ਬਈ ਇਹਨੇ ਇਹ ਕੀਤਾ ਇਨੇ ਐ ਕੀਤਾ। ਹਾਂਜੀ ਪਤਾ ਕੀ ਫਿਰ ਪ੍ਰਭਾਵ ਪੜਦਾ ਭੜਕਾਊ ਹੋ ਜਾਂਦੇ ਦੁ ਦੁਨੀਆਂ ਵੈਸੇ ਬੜ ਕਾਓ ਹੋ ਜਾਂਦੇ ਵੈਸੇ ਸੱਚਾਈ ਦਾ ਸਾਥ ਦੇਣਾ ਚਾਹੀਦਾ ਹੈ। ਸੋਸ਼ਲ ਮੀਡੀਆ ਬਹੁਤ ਵਧੀਆ ਹੈਗਾ ਇਹਨੂੰ ਸਹੀ ਯੂਜ ਕਰੋ ਇਹਨੂੰ ਗ਼ਲਤ ਯੂਜ ਨਾ ਨਾ ਕਰੋ।
ਹਾਂਜੀ-ਹਾਂਜੀ।
ਅਗਰ ਇਹਨੂੰ ਚਾਹੇ ਤੇ ਇਧਰੋਂ ਪੈਸਾ ਬਹੁਤ ਕਮਾ ਸਕਦੇ ਆ, ਜੇ ਅਗਰ ਸਹੀ ਯੂਜ ਕਰਕੇ ਬਾਈ ਕਿਸੀ ਦੇ ਮਨ ਚ ਈਰਖਾ ਦਵੈਸਾ ਨਾ ਪਾਏ।
ਮੀਡੀਆ ਦਾ ਯੂਜ ਕਰੋ ਕਹਿੰਦਾ ਜਿੱਦਾਂ ਇਨਫਲੂਐਂਜ਼ਰ ਨੇ ਲੋਕੀ ਬੜੇ ਪੈਸੇ ਕਮਾ ਰਹੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਜਿਹੜਾ ਦਿਹਾੜੀ ਦਾਰ ਬੰਦਾ ਨਾ ਜਿਹੜਾ ਇੰਜੀਨੀਅਰ ਵੀ ਹੈਗੇ ਆ ਉਹ ਤੋਂ ਪਤਾ ਨਹੀਂ ਕਿੰਨੇ ਗੁਨਾ
ਹਾਂ। ਤੁਸੀਂ ਵੈਸੇ ਸਹੀ ਕਹਿ ਰਹੇ ਹੋ। ਹੈਲੋ। ਹੈਲੋ ਹੈਲੋ
ਠੀਕ ਹੈ ਹੈਲੋ
ਆ
ਹੈਲੋ ਹੈਲੋ ਮੈਂ ਮੈਂ ਕਹਿੰਣਾ ਜਿੱਦਾਂ ਲੋਕੀ ਸੋਸ਼ਲ ਮੀਡੀਆ ਨੂੰ ਗ਼ਲਤ ਯੂਜ ਕਰਦੇ ਨੇ ਤਰੀਕੇ ਨਾਲ ਚੰਗੀ ਤਰ੍ਹਾਂ ਯੂਜ ਵੀ ਕਰਦੇ ਨੇ ਜਿੱਦਾਂ ਤੁਸੀਂ ਤੁਸੀਂ ਵੇਖ ਦੇਖ ਲਓ ਕਿ ਛੋਟੇ ਬੱਚੇ ਨੇ ਜਿਨਾਂ ਕੋਲ ਪੈਸੇ ਨੀ ਹੈਗੇ ਟਿਊਸ਼ਨਾਂ ਲੈਣ ਤੇ ਉਹ ਔਨਲਾਈਨ ਪੜ੍ਹ ਵੀ ਸਕਦੇ ਨੇ ਫ੍ਰਰੀ ਚ ਜਿੱਦਾਂ ਲੋਕਾਂ ਦੀ ਕਲਾਸਾਂ ਹੁੰਂਦੀਆਂ ਨੇ ਜਿੱਦਾਂ ਬੜੇ ਸਾਰੇ ਯੂਟਿਊਬ ਚੈਨਲ ਖੁੱਲਗੇ ਨੇ ਸੋਸ਼ਲ ਮੀਡੀਆ ਥਰੂ ਲੋਕ ਫਰੀ ਚ ਭਰ ਸਕ ਨੇ ਜਿੰਨੀ ਮਰਜ਼ੀ ਬਾਹਰ ਤੁਸੀਂ ਪੜ੍ਹਾਈ ਕਰੋ ਉਸ ਕੋਈ ਕੋਈ ਰੋਕ ਟੋਕ ਨਹੀਂ ਹੈਗੀ ਜਦ ਮਨ ਕੀਤਾ ਤਾਂ ਪੜ੍ਹ ਲਿਆ
ਹਾਂਜੀ ਵਧੀਆ ਗੱਲ ਪਰ ਪਤਾ ਕੀ ਇਹਨੂੰ ਸਹੀ ਤਰੀਕੇ ਬੰਦਾ ਵੀ ਸਹੀ ਹੋਣਾ ਚਾਹੀਦਾ ਬਈ ਬੰਦਾ ਸਹੀ ਕਿਸ ਕਿਸ ਹਿਸਾਬ ਨਾਲ ਯੂਜ ਕਿਸ ਹਿਸਾਬ ਨਾਲ ਯੂਜ ਕਰ ਰਿਹਾ ਕਿ ਹਿਸਾਬ ਕਿਤਾਬ ਹੈ ਕਿ ਨਹੀਂ
ਸਾਨੂੰ ਬਿਲਕੁਲ ਉਸ ਹਿਸਾਬ ਨਾਲ ਯੂਜ ਕਰੋ ਬੀ ਕਿਸੇ ਦਾ ਨੁਕਸਾਨ ਨਾ ਹੋਏ। ਬਈ ਕਿਸੇ ਨੂੰ ਭੜਕਾ ਭੜਕਾਵੇ ਚ ਨਾ ਹੋਵੇ ਜਿਵੇਂ ਆਪਾਂ ਉਹ ਚਾਹਕ ਸਾਡੀ ਹੋਵੇ ਤੇ ਆਪਾਂ ਵੀਡੀਓ ਚ ਗ਼ਲਤੀ ਉਹਦੀ ਵਿਖਾਈਏ ਗਲਤ ਗੱਲ ਹੈਗੀ ਹੈ ਝੂਠ ਸੱਚ ਜੇ ਝੂਠ ਬੋਲਦੇ ਪਓ ਝੂਠ ਮੰਨ ਭਾਈ ਮੈਂ ਝੂਠੁ ਬੋਲਿਆ ਪਰ ਅੱਜ ਕੱਲ ਅੱਜ ਕੱਲ ਸੱਚਾਈ ਬੋਲਦੇ ਨੀ ਕੋਈ ਝੂਠ ਹੈ ਝੂਠ ਔਰ ਝੂਠ ਹੀ ਜਿੱ
ਝੂਠ ਹੋ ਗਿਆ ਨਾ ਮਹਾਰਾਜ ਇੱਕ ਲਈ ਹੋ ਗਿਆ ਤੇ ਝੂਠ ਹੀ ਜਿੱਤੇਗਾ ਸੱਚੀ ਨੀ
ਹਾਂ ਜਿਵੇਂ ਕੱਲ ਕੱਲ ਉਹ ਵੇਖਿਆ ਸੀ ਨਾ ਉੱਤਰਾਖੰਡ ਵਿੱਚ ਸਰਦਾਰਾਂ ਨੇ ਇਕੱਲੇ ਹੱਥ ਨੀ ਚੱਕਿਆ ਸੀ ਤੇ ਅਗਰ ਤੁਸੀਂ ਪਹਾੜੀ ਵਾਲੀ ਤਰਫੋਂ ਵੇਖੋਗੇ ਨਾ ਉਹਨਾਂ ਦੇ ਚੈਨਲ ਚੈੱਕ ਕਰੋਗੇ ਜੋ ਕਹੇਗੇ ਜੇ ਹਾਂ ਬਈ ਆ ਮਾਰਨ ਆਏ ਸੀ
ਹਾਂ ਉਹ ਬਲੂ ਸਟਾਰ ਵਾਲੀ ਗੱਲ ਛੇੜ ਕੇ ਬਹਿ ਜਾਣਗੇ ਕਿ ਅਸੀਂ ਸਾਡੇ ਲੋਕੀ ਕਿ ਤੇ ਅਸੀਂ ਆਪਾਂ ਉੱਥੇ ਜਾ ਸਕਦੇ ਹਾਂ ਅੰਦਰ ਨਹੀਂ ਆ ਸਕਦੇ ਤੇ ਲੋਕੀ ਇਸ ਤਰ੍ਹਾਂ ਨਾ ਜਿਹੜੀ ਦੂਜੀ ਮੀਡੀਆ ਨਾ, ਛੋਟ ਜਿੱਦਾਂ ਲੋਕੀ ਨੇ ਉਹ ਉੱਤੇ ਨਾ ਗ਼ਲਤ ਪ੍ਰਭਾਵ ਪਏਗਾ।
ਪਤਾ ਕੀ, ਉਹਦੇ ਚ ਦਿੱਕਤ ਕੀ ਹੈਗੀ! ਜਿਵੇਂ ਸੋਸ਼ਲ ਮੀਡੀ ਆ ਤੇ ਜਿਵੇਂ ਪਹਾੜੀ ਬੋਲਦੇ ਪਏ ਨੇ। ਬੋਲ ਰਹੇ ਨਾ ਉੱਥੇ ਉਹ ਪਹਾੜੀਆਂ ਨੂੰ ਹੀ ਦਿੱਕਤ ਹੈਗੀ ਹੈ।
ਹਾਂਜੀ ਜਰੂਰ ਦਿੱਕਤ। ਹਾਂਜੀ! ਬਿਲਕੁਲ ਨਹੀਂ, ਉਹ ਹੀ ਯਾਤਰਾ ਯਾਤਰਾ ਲਈ ਜਾ ਰਹੇ ਨੇ ਨਾ ਉਹੀ ਸਾਲ ਸਾਲ ਚ ਇੱਕ ਵਾਰੀ
ਹਾਂ! ਇੱਕ ਵਾਰੀ ਸਾਰੀਆਂ ਖੁੱਲਣੀਆਂ ਉਹ ਵੀ ਮਹੀਨੇ ਵਾਸਤੇ ਖੁੱਲਣੀ ਹੁੰਦੀ ਹੈ। ਉਹਦੇ ਚ ਵੀ ਆ ਜਾਣ ਕੇ ਪੰਗੇ ਲੈਂਦੇ ਨੇ, ਫਿਰ ਦੂਜਿਆਂ ਨੂੰ ਗ਼ਲਤ ਸਾਬਿਤ ਕਰਦੇ ਨੇ।
ਐ ਨੂੰ ਵੀ ਪਵਾ ਦੋ ਜੀ ਪੋਲੀਓ। ਹੈਲੋ!
ਹੈਲੋ, ਮੈਂ ਕਿ ਉਹ ਮੈਂ ਕਿਹਾ ਪਹਾੜੀ ਵਾਲੀ ਤਰਫ ਉਹ ਆਪ ਖੁਦ ਗ਼ਲਤ ਕਰਦੇ ਨੇ, ਫੇਰ ਉਸ ਤੋਂ ਬਾਅਦ ਵੀਡੀਓ ਚ ਐਵੇਂ ਵਿਖਾਉਂਦੇ ਨੇ। ਮਾਰਨ ਆਏ ਨੇ ਜਾਂ ਉਹ ਇਸ ਹਿਸਾਬ ਨਾਲ ਵੀਡੀਓ ਬਣਾਉਂਦੇ ਉਹ
ਉਹ ਆਈਟ ਕਰਕੇ ਕੱਟ ਕੇ ਕੁੱਟ ਕੇ ਉੱਟ ਕੇ ਕੱਟ ਕੁੱਟ ਕੇ ਨਾ ਤਾਂ ਕਰ ਪੋਸਟ ਕਰਦੇ ਨੇ ਉਹ ਵਿਊ ਦੇ ਚਕਰਾਂ ਚ ਹੁੰਦੇ ਨੇ,
ਹਾਂ ਵਿਊ ਤੇ ਕੁਛ ਬਈ ਹਾਂ ਮੈਂ ਉੱਥੇ ਬਈ ਮੇਰੀ ਪਚਾਣ ਹੋਜੇ,
ਹਾਂ, ਕਿ ਬਈ ਮੈਂ ਵੀ ਹੈਗਾ ਇੱਧਰ ਉਹ। ਸਣੇ ਵਿਊ ਦੇ ਚੱਕਰਾਂ ਚ ਕੁੱਝ ਉਲਟਾ ਹਿੱਦਾਂ ਬੋਲ ਜਾਂਦੇ ਨੇ ਹੋ ਜਾਂਦਾ ਹੈ, ਉਹ ਸੋਚ ਆਪਾਂ ਫੇਮਸ ਹੋ ਗਿਆ, ਪਰ ਉਹ ਗਲਤ ਵੀ ਤਾਂ ਬੋਲ ਗਿਆ ਨਾ।
ਹੂੰ, ਪਹਿਲੇ ਉਹ ਕੀ ਕਹਿੰਦੇ ਸਰਦਾਰਾਂ ਬਾਰੇ ਮਾੜਾ ਬੋਲਦੇ ਨੇ ਫੇਰ ਬਾਅਦ ਚ ਮਾਫ਼ੀ ਦੀ ਆ ਜਾਂਦੀ ਦੱਸੋ ਆ ਫੇਰ ਇਹ ਬੜੀ ਚੰਗੀ ਗੱਲ ਹੈ ਚੰ
ਬਿਲਕੁਲ ਵੀ ਚੰਗੀ ਗੱਲ ਹੈ। ਤੁਸੀਂ ਗੱਲ ਹੀ ਕਿਉਂ ਕਰਨੀ ਨਾਲ ਦੇ ਨਾਲ ਜਿਹੜੀ ਦੂਜੀ ਯੂਥ ਆ ਰਹੀ ਹੈ ਛੋ ਬੰਦੇ ਨੇ ਯੰਗ ਜਨਰੇਸ਼ਨ ਨੇ ਜਨਰੇਸ਼ਨ ਨੇ ਨਾ ਉਹਨਾਂ ਅੰਦਰ ਗਲਤ
ਹਾਂ, ਪਤਾ ਕੀ ਅੱਜ-ਕੱਲ੍ਹ ਜਿੰਨੇ ਵੀ ਬੰਦੇ ਹੈਗੇ ਨੇ ਸਾਡੇ ਵਰਗੇ ਖੂਨ ਬੜੇ ਗਰਮ ਨੇ ਆਪਾਂ ਦੋ ਤਰਫ਼ੇ ਗੱਲ ਨੀ ਆਪ ਹਾਂ, ਹਾਂ,
ਉਹ ਨੂੰ ਨੀ ਪਤਾ ਕਿ ਇੰਟੈਸ਼ਨ ਕਿਹੜੇ ਵੇ ਤੋਂ ਯੂਜ ਕਰ ਰਹੇ ਨੇ ਉਹ।
ਹਾਂਜੀ-ਹਾਂਜੀ, ਪਤਾ ਕੀ ਗੱਲ ਹੈ ਪਹਿਲੀ ਗੱਲ ਤੇ ਜਿਵੇਂ ਕਿਸ ਲੜਾਈ ਹੋਈ ਨਾ, ਜਿਵੇਂ ਆਪਾਂ ਵੀਡੀਓ ਵੇਖ ਲਈ ਆਪਾਂ ਪੂਰੀ ਗੱਲ ਨੀ ਵੇਖਾਂਗੇ ਹਾਂ ਯਾਰ ਇਹਨਾਂ ਨੇ ਮੇਰੇ ਬੰਦੇ ਨੂੰ ਮਾਰਿਆ। ਉਹ ਫੇਰ ਬੱਚੇ ਵੇਖਦ ਬਸ ਉਹ ਕਹਿੰਦਾ ਬਸ ਮੇਰੇ ਸਾਹਮਣੇ ਆਏ। ਉਹ ਫਿਰ ਨਾ ਜਿਵੇਂ ਪਹਾੜੀਆਂ ਨਾਲ ਲੜਾਈ ਹੋਈ ਨਾ ਫਿਰ ਸਾਰੇ ਪਹਾੜੀਆਂ ਖਰਾਬ ਲੱਗਦੇ ਨੇ, ਪੰਜਾਬੀਆਂ ਲੜਾਈ ਹੋਈ ਤੇ ਸਾਰੇ ਪੰਜਾਬੀਆਂ
ਪੰਜਾਬੀ ਗੰਦ ਲੱਗਣਾ ਹਾਂ ਉਹੀ ਹੈ ਨਾ ਬਸ ਇਹਨਾਂ ਨੇ ਧਰਮਾਂ ਦੇ ਵਿੱਚ ਵੰਡ ਪਾਤੀ ਹੈ ਇੱਕ
ਬਾਕੀ ਕਿਉਂਕਿ ਨਾ ਸੋਸ਼ਲ ਮੀਡੀ ਬਸ ਸਾਡਾ ਮਤਲਬ ਹੈਗਾ ਇਹਨੂੰ ਸਹੀ ਤਰੀਕੇ ਨਾਲ ਯੂਜ ਕਰੇ। ਕਾਲ ਯੁੱਗ ਹੈਗਾ। ਮਤਲਬ ਹਮੇਸ਼ਾ ਸੱਚਾਈ ਚੱਲਣੀ ਚਾਹੀਦੀ ਹੈ
ਠ ਹਾਂਜੀ-ਹਾਂਜੀ-ਹਾਂਜੀ-ਹਾਂਜੀ, ਹਾਂਜੀ-ਹਾਂਜੀ ਬਿਲਕੁਲ।
ਗ਼ਲਤ ਨੀ, ਗਲਤ ਨਹੀਂ ਕਰਨਾ ਚਾਹੀਦਾ।
ਹਾਂਜੀ-ਹਾਂਜੀ,
ਨੁਕਸਾਨ ਹੈਗਾ, ਹੋਰ ਕੋਈ ਗੱਲ ਨੀ।
ਉਹ ਤਾਂ ਆਈ ਫੇਰ ਤੁਸੀਂ ਤੁਹਾਨੂੰ ਯੂਜ ਕਰਦੇ ਗਲਤ ਵ ਚ।
ਨਾ ਮੈਂ ਪਾਦੇ ਨੀ ਪੋਸਟਾ ਵਗੈਰਾ, ਨਾ ਆਪਾਂ ਲੜਾਈ ਦੇ ਚੱਕਰਾਂ ਚ ਹੈਗੇ ਹਾਂ, ਆਪਾਂ ਵੇਖਦੇ ਹਾਂ ਜਿੱਧਰ ਗ਼ਲਤ ਲੱਗੇ ਵੀਡੀਓ ਪਈ ਜਾਂ ਗ਼ਲਤ ਬੋਲਦਾ ਆਪਾਂ ਕਮੈਂਟ ਕਰ ਦਿੰਦੇ ਹਾਂ ਬਈ ਇਹ ਗ਼ਲਤ ਹੈਗਾ ਬਈ ਤੁਸੀਂ ਤੁਂ ਇਹਨੂੰ ਸ਼ੂ ਤੋਂ ਵੀਡੀਓ ਦੇੇਖੋ ਤੁਸੀਂ ਕੱਟ-ਕੱਟ ਕੇ ਵੀਡੀਓ ਨਾ ਪਾਓ।
ਹਾਂ ਤੇ ਮੇ ਦਾ ਮੈਂ ਵੀ ਸੋਸ਼ਲ ਮੀਡੀਆ ਯੂਜ ਕਰਦਾ ਜਿਆਦਾਤਰ ਯੂਟਿਊਬ ਯੂਜ ਕਰਦਾ ਉਹਦੇ ਤੇ ਕੁਛ ਨੋਲੇਜ ਦੀ ਵੀਡੀਓ ਆ ਜਾਂਦੇ ਨੇ ਉਹਨੂੰ ਕਿੱਥੇ ਪੜ੍ਹ ਲਿਆ ਨਹੀਂ, ਗੁਰਬਾਣੀ ਨਾਲ ਪੜ੍ਹ ਲਏਗੀ ਈ ਯੂਜ ਸੋਸ਼ਲ ਮੀਡੀਆ ਦਾ ਯੂਜ ਵਧੀਆ ਤਰੀਕਾ, ਕਰੋਗਾ ਉਹਦਾ ਬੈਨੀਫਿਟ ਵੀ ਹੋਵੇਗਾ,
ਨਹੀਂ-ਨਹੀਂ ਜਿਵੇਂ ਤੁਸੀਂ ਸੋਸ਼ਲ ਮੀਡੀਆ ਯੂਜ ਕਰ, ਨਾ ਜਿਵੇਂ ਮੰਨ ਲਓ ਕਿੱਧਰ ਕੋਈ ਵੀ ਤੁਹਾਨੂੰ ਮਨ ਚ ਕੋਈ ਗੱਲ ਹੈਗੀ। ਜਾਂ ਤੁਹਾਨੂੰ ਕੋਈ ਗੱਲ ਜਿਵੇਂ ਕੋਈ ਕੁਛ ਵੀ ਕੰਮ, ਕਰਦੇ ਹੋ ਉਹਨੂੰ ਤੁਸੀਂ ਵਧੀਆ ਚੀਜ਼ਾਂ ਜਿਵੇ ਕੁਛ ਵੀ ਕੰਮ ਕਰਦੇ ਹੋ ਉਹਨੂੰ ਤੁਸੀਂ ਅਪਲੋਡ, ਯੂਟਿਊਬ ਤੇ ਜੋ ਅਪਲੋਡ ਕਰੋ ਲੋਕਾਂ ਨੂੰ ਵੀ ਪਤਾ ਲੱਗੇ ਬਈ ਮੈਂ ਇਹ ਕੰਮ ਕਰਨਾ,
ਉਹ ਤਾਂ ਹੈ ਪਰ ਲੋਕੀ ਨਾ ਅੱਜ, ਟਾਈਮ ਚ ਵੇਖ ਕੇ ਖੁਸ਼ ਨੀ ਹੈਗੇ ਦੂਜਿਆਂ ਨੂੰ ਉਹ ਖਾਰ ਖਾਂਦੇ ਉਲਟਾ ਨਜ਼ਰ ਲਾਉਣਗੇ ਉਹ, ਫੇਰ ਤੁਹਾਨੂੰ ਪਤਾ ਹੀ ਫਿਰ ਕਿੱਦਾਂ ਦਾ ਹਾਲ ਹੋਏ ਬੰਦੇ ਦਾ
ਉਹ ਤੇ ਹੈ ਜੇ ਬੰਦਾ ਪਰੇਸ਼ਾਨ ਰਹਿੰਦਾ। ਬੰਦਾ ਪਰੇਸ਼ਾਨ ਰਹੇਗਾ ਉਹ ਸੋਚੇਗਾ ਪਤਾ ਨੀ, ਉਹ ਉਹ ਕਈ ਮਰਿਆ ਸੀ, ਥ ਹੁੰਦਾ ਨਾ ਅੱਧੀ ਵੀਡੀਓ ਨਹੀਂ ਚੱਲਦੀ ਬੰਦਾ ਵੈਸੇ ਹੀ ਮਨ ਤੋੜ ਦਿੰਦਾ ਬਾਕੀ ਇਹਨੂੰ ਇਹ ਕੱਟਾ ਇੱਕ ਟੈਮ ਨਾ ਬਨੂੰ ਬਈ ਹਾਂ ਇਹ ਮੈਂ ਵੀਡੀਓ ਪਾਣੀ ਹੈ ਪਰ ਚੰਗੀਆਂ ਵੀਡੀਓ ਪਾਏ ਬ
ਚੰਗੀ ਵੀਡੀਓ ਹਾਂ ਕਿਸੇ ਨੂੰ ਨੌਲੇਜ ਮਿਲਿਆ ਉਹਦੇ ਉੱਤੇ ਹਨਾ ਉਹਦਾ ਕਹ ਚੈਨਲ ਜੇ ਧੀਰੇ ਦੇ ਕਰੇ ਜ਼ਰੂਰ ਵਿਰੋਧ ਹੋਏਗਾ ਇਕਦਮ ਤਾਂ ਕੁਛ ਨੀ ਹੋਣ ਲੱਗਿਆ ਇਕਦਮ ਤਾਂ ਜੰਮਦਾ ਬੱਚਾ ਥੋੜ੍ਹੀ ਏਦਾਂ ਚੱਲਣਾ ਸਿੱਖ ਜਾਏਗਾ ਟਾਈਮ ਲੱਗਦਾ
ਹਾਂ ਚੱਲ ਚਾਰ ਸਾਲ ਤੱਕ ਚਾਹੀਦਾ ਦੇ ਨੇ ਹਨਨੂੰੜ ਉਹ ਆਦਿ ਵਸਤੇ ਵੀਡੀਓ ਓ ਕਰਨਾਸ
ਟੈਮ ਚਾਹੀਦਾ ਉਹ ਸਬਰ ਚਾਹੀਦਾ ਇਹਦੇ ਚ ਸਬਰ ਵੱਡੀ ਚੀਜ਼ ਹੈ ਤਾਂ ਅਗ ਕੀ ਚੱਲੇਗਾ ਚੈਨਲ ਸੋਸ਼ਲ ਮੀਡੀਆ ਬਹੁਤ ਵਧੀਆ ਚੀਜ਼ ਅਗਰ ਉਹਨੂੰ ਸਹੀ ਵੇਚ ਲਓ ਤਾਂ
ਪਤਾ ਕੀ ਅੱਜ ਕੱਲ੍ਹ ਲੋਕ ਟੀ ਵੀ ਤੇ ਦੇਖਦੇ ਕੋਈ ਨੀ ਠੀਕ ਏ ਪਹਿਲੇ ਲੋਕੀ ਟੀ ਵੀ ਵੇਖਦੇ ਸੀ। ਤੇ ਉਹ ਸਰਕਾਰ ਆਪਣੇ-ਆਪਣੇ ਬੋਲਦੇ ਸੀ ਹਾਂ ਇੱਧਰ ਹੈ ਲੜਾਈ ਹੋ ਗਈ ਇੱਧਰ ਇਹ ਹੋ ਗਈ ਸੱਚਾਈ ਕਿਸੇ,
ਕਿਸ ਉਹ-ਉਹ ਕ ਸੋਸ਼ਲ ਮੀਡੀਆ ਤੇ ਸਾਰੀ ਮੀਡੀਆ ਵੀਕਊ ਹੈਗੀ ਹੈ, ਸੋਸ਼ਲ ਮੀਡੀਆ ਤਾਂ ਇਹ ਹੈਗਾ ਹੈ ਕਿ ਜਿੰਨਾ ਲੋਕ ਕੋਲ ਸਹੀ ਹੈਗੀ। ਚੀਜ਼ਾਂ ਉਹ ਜ਼ਰੂਰ ਪੋਸਟ ਕਰਨਗੇ ਉਹ ਸਾਨੂੰ,
ਹਾਂ ਹਾਂ ਕਈ ਗਲਤ ਵੀ ਕਰਦੇ ਨੇ ਉੱਪਰ ਉਹਨਾਂ ਨੂੰ ਨ ਕਰਨੇ ਚਾਹੀਦੇ ਜਾਂ ਤੇ ਜਾਂ ਤੇ ਉਹਨਾਂ ਨੂੰ ਬਿਆਨ ਕਰ ਦੇਣਾ ਚਾਹੀਦਾ ਜਿਵੇਂ ਪੋਸਟ ਗਲਤ ਲੱਗੀ ਨਾ ਬ ਹਾਂ ਬਈ ਆਪਣੇ ਆਪ ਹੀ ਆਈ ਡੀ ਬੰਦ ਹੋ ਜਾਵੇ ਬਸ ਨਾ ਗ਼ਲਤ ਕਰੇਗਾ ਨਾ ਫਿਰ ਤੁਹਾਨੂੰ ਪਤਾ ਹੀ ਹੈ ਚੈਨਲ ਬੰਦ ਕਰ ਦੇਣਾ ਚਾਹੀਦਾ ਹੁਣ ਜਿਵੇਂ ਲੁਧਿਆਣੇ ਚ ਉਹ ਹੈਗਾ ਇੱਕ ਹਿੰਦੂ ਬੰ ਬੰਦੇ ਨੇ ਉਹਲਿਆ ਨੀ ਸੀ ਹਾਂ ਸ਼ੀਰ ਸਾਬ ਗ਼ਲਤ ਪਰ ਗ਼ਲਤ ਬਿਆਨ ਦਿੰਦਾ ਇਹ ਵੀ ਗ਼ਲਤ ਹੈਗਾ ਵੈਸੇ
ੰ ਕਰ ਪਾਨਣਾ
ਹਾਂ ਆਪ ਫੇ ਗੁਰੂ ਮਹਾਰਾਜ ਨੇ ਗੁਰੂ ਗੁਰੂ ਮਹਾਰਾਜ ਨੇ
ਤੁਸੀਂ ਕਿਉਂ ਫੇਰ ਪਹਿਲੇ ਗ਼ਲਤ ਬੋਲਣਗੇ ਕਿ ਫਿਰ ਇੱਥੇ ਬਹਿ ਉਸ ਤੋਂ ਬਾਅਦ ਗਏ ਸਾਡੇ ਵੀ ਗੁਰੂ ਨੇ ਤੁਸੀਂ ਬੋਲਦੇ ਕੀ ਹੋ ਪਹਿਲੇ ਸੋਸ਼ਲ ਮੀਡੀਆ ਤੇਨ, ਇੱਕ ਮਿੰਟ ਸੋਸ਼ਲ ਮੀਡੀਆ ਥਰੂ ਸਾਰੇ ਦੁਨੀਆਂ ਨੂੰ ਭੜਕਾ ਦੋਨਾਂ ਧਰਮਾਂ ਦੇ ਲੋਕਾਂ ਨੂੰ ਹਿੰਦੂ-ਹਿੰਦੂ ਔਰ ਸਿੱਖ ਭੜਕਾ ਬਿਲਕੁਲ ਰ, ਖੁਦ ਬਾਦ ਚ ਮਾੀਆ ਮੰਗ ਰਹੇ ਨੇ
ਆਹੋ ਤੇ, ਆਈਏ ਬੰਦੇ ਨੂੰ ਗੁੱਸਾ ਚੜਦਾ ਹੋਰ ਕੋਈ ਗੱਲ ਨੀ ਰ ਪੰਜ ਛੇ ਬੰਦੇ ਹੈਗੇ ਨੇ ਉਹ ਵੀ ਸਕਕੋਟੀ ਦੇ ਪਿੱਛੇ ਕਰਦੇ ਨੇ ਬੰਦਾ
ਹਾਂ, ਸਕੋਟੀ ਤੇ ਲੈ ਕੇ ਬੋਲਦੇ ਨੇ